ਅੱਛਾ।
ਹੈਲੋ ਸਸ ਸ਼੍ਰੀ ਕਾਲ ਜੀ, ਹੋਰ ਕੀ ਹਾਲ-ਚਾਲ?
ਵਧੀਆ ਜੀ ਵਧੀਆ ਤੁਸੀਂ ਦੱਸੋ ਕਿਵੇਂ ਓ ਜੀ।
ਬਸ ਵਧੀਆ ਜੀ ਬਸ ਪ੍ਰੋਨੇ ਆਏ ਦੇ ਸੀ ਤੇ ਕਰੋਕਰੀ ਕੱਢੀ ਸੀ ਓ ਕਰੋਕਰੀ ਸਮੇਟਦੀ ਪੀ ਸੀ ਤੁਆਨੂੰ ਤੇ ਪਤਾ ਈ ਏ। ਕੱਚ ਦਾ ਸਮਾਨ ਏ ਸਾਹਮਣੇ ਵੀ ਟੈਮ ਲੱਗ ਜਾਂਦਾ ਟੁੱਟ-ਭੱਜ ਜਾਏ ਜਰਾ ਕ ਕੱਚ-ਕੱਚ ਹੋ ਜਾਣਾ ਬੱਚੇ ਨੇ ਸੰਭਾਲਦੇ ਵੀ ਬੜਾ ਟੈਮ ਲੱਗ ਜਾਂਦਾ ਸਮੇਟ ਦੇਆਂ-ਸਮੇਟ ਦੇਆਂ ਈ।
ਹਾਂਜੀ-ਹਾਂਜੀ ਓ ਤੇ ਹੈ ਈ ਏ। ਭਾਂਡੇ ਦੇ ਵੀ ਅੱਜ-ਕੱਲ੍ਹ ਬੜਾ ਨਾ ਕਰਰੇੇਜ ਹੋ ਗਿਆ ਕੱਚ ਦੇ ਹੋ ਗਏ ਡਿਨਰ ਸੈਟ ਹੋ ਗਏ ਪੈਲੇ ਨੀ ਹੁੰਦੇ ਸੀ। ਪੈਲੇ ਤੇ ਸਿੰਪਲ ਭਾਂਡੇ ਚ ਰੋਟੀ ਖਾਂਦੇ ਸੀ ਤੇ ਮਹਿਮਾਨ ਆਏ ਪਾਵੇਂ ਕੱਰ ਦਾ ਹੋਵੇ।
ਹਾਂ ਸਈ ਗੱਲ ਐ। ਪਿੱਛ ਸਾਡੇ ਪਹਿਲੇ, ਸਟੀਲ ਦੇ ਭਾਂਡੇ ਹੁੰਦੇ ਸੀ ਪਿ। ਪਿੱਤਲ ਦੇ ਭਾਂਡੇ ਹੁੰਦੇ ਸੀ ਇੱਕ ਜ਼ਮਾਨਾ ਸੀ, ਉਹੀਉ ਸਰਵ ਕਰਦੇ ਸੀ ਉਸੇ 'ਚ। ਪਲੇਟ ਸਟੀਲ ਦੇ ਭਾਂਡੇ ਸਰਵ ਕਰ ਦੇਣੀ ਬਹੁਤ ਪਹਿਲੇ ਜ਼ਮਾਨੇ 'ਚ ਪਿੱਤਲ ਦੇ ਭਾਂਡੇ ਸਰਵ ਕਰ ਦਿੰਦੇ ਸੀ। ਤੇ ਹੁਣ ਤਾਂ ਪਤਾ ਨੀ ਫੈਸ਼ਨ ਹੀ ਬਣ ਗਿਆ, ਕਿ ਕਰੋਕਰੀ ਕੱਢਣੀ ਹੈ ਜੀ। ਕੱਚ ਦਾ ਸਮਾਨ ਪਰ ਸਟੀਲ ਦਾ ਭਾਂਡਾ, ਤਾਂ ਨੁਕਸਾਨ ਨਹੀਂ ਸੀ ਹੁੰਦਾ ਸਟੀਲ ਹੋਏ ਪਿੱਤਲ ਹੋਏ। ਅਸੀਂ ਉਹਦੇ, ਸਬਜ਼ੀ ਬਣਾ ਵੀ ਲੈਂਦੇ ਸੀ। ਹੁਣ ਸਰਜੇ ਸਰ ਕਰ ਦਉ, ਉਝੇ ਪਿੱਛੇ ਜ ਬੜਾ ਕਰੇਜ਼ ਹੋ ਗਿਆ ਸੀ। ਸਟੀਲ ਦੇ ਭਾਂਡੇ ਬੜੇ ਬੜੇ, ਸੋਹਣੇ ਆਉਣ ਲੱਗ ਗਏ ਸੀ ਡੂੰਗੇੇ -ਡੂੰਘੇ। ਅਤੇ ਉਹ ਲੋਕੀ ਦੀ ਸਰਵ ਕਰਨ ਲੱਗ ਗਏ ਸੀ, ਹੁਣ ਪਲਾਸਟਿਕ ਆ ਗਈ ਤੁਹਾਡੇ ਸਾਹਮਣੇ। ਪਲਾਸਟਿਕ ਜੋ ਹੈ ਅਨਹੈਲਦੀ ਹੈ, ਪਲਾਸਟਿਕ ਦੇ ਡਿਨਰ ਸੈਟ ਚੱਲਣ ਲੱਗ ਗਏ ਨੇ ਹੁਣ ਬਹੁਤ ਜ਼ਿਆਦਾ।
ਹਾਂਜੀ, ਤੇ ਪਲਾਸਟਿਕ ਦਾ ਤਾਂ ਬਿਲਕੁਲ ਹੀ ਫ਼ਾਇਦਾ ਨਹੀਂ ਹੈ, ਬਹੁਤ ਹੀ ਨੁਕਸਾਨ ਹੈਗਾ ਪਲਾਸਟਿਕ ਦਾ ਤੇ। ਪਲਾਸਟਿਕ ਦੇ ਭਾਂਡੇ ਦੀ ਵਰਤੋਂ, ਤਾਂ ਕਰਨੀਆਂ ਚਾਹੀਦੀ ਪਲਾਸਟਿਕ ਦੇ ਨਾ ਉਹ ਵੀ ਆਂਦੇ ਨੇ ਜਿਵੇਂ ਨਾ। ਅਸੀਂ ਬਾਜ਼ਾਰ ਜਿਵੇਂ ਗਿਲਾਸ ਲੈਂਦੇ, ਨਿੱਕੇ -ਨਿੱਕੇ ਗ ਕਹਿੰਦੇ ਗੱਤੇ ਦਾ ਹੋਵੇ। ਉਹਦੇ ਚ ਹੁੰਦੀ ਪਲਾਸਟਿਕ ਏ
ਉਹ ਜੋ ਥਰਮਾਕੋਲ
ਨਈ ਹਾਂਜੀ ਥਰਮਾਕੋਲ ਥਰਮਾਕੋਲ ਦੇ ਜਿਵੇਂ ਹੁੰਦੇ ਨੇ ਉਹਨੇ ਥਰਮਾਕੋਲ। ਵੀ ਆਣ ਲੱਗ ਗਈਆ ਹੁਣ ਜਿਵੇਂ ਨਾ ਅਸੀਂ ਕਹਿੰਦੇ ਕਾਗਜ਼ ਗੱਤੇ ਦੇ ਬਣੇ ਗਲਾਸ ਜਿਵੇਂ ਚਾਹ ਚੂ ਬਣਾਉਦੇ। ਦੇ ਨੇ ਜਿਹੜੇ ਤੇ ਉਹ ਅਸਲ ਵਿੱਚ ਨਾ ਉਹਦੇ ਚ ਪਤਲੀ ਜੀ ਨਾ ਪਲਾਸਟਿਕ ਦੀ ਪਰਤ ਹੁੰਦੀ ਹੈ। ਤੇ ਅਗਰ ਉਹਦੇ ਚ ਚਾਹ ਚੂ ਪੀਵੇ ਨਾ ਬੰਦਾ ਤੇ ਉਹ ਚਾਹ ਬੜੀ ਖ਼ਰਾਬ ਕਰਦੀ ਹੈ। ਨਿੱਕੇ ਨਿੱਕੇ ਨਾ ਮਾਈਕਰੋ ਪਾਰਟੀਕਲ ਹੁੰਦੇ ਨੇ ਜਿਹੜੇ ਨਾ ਚਾਹ ਇਚ ਮਿਲ ਕੇ ਨਾ ਚਾਹ ਨੂੰ ਖ਼ਰਾਬ ਕਰ ਦੇ ਨੇ। ਤੁਸੀਂ ਉਦੀ ਚਾਹ ਪੀਓਗੇ ਨਾ ਹਾਂ ਨਹੀਂ ਦੇਖੋ ਨਾ। ਤੁਸੀਂ ਜਿਵੇਂ ਸਟੀਲ ਦੇ ਗਲਾਸ ਚ ਚਾਹ ਪੀਓ। ਉਹੀ ਉ ਅੱਛਾ ਉਹ ਭਾਂਡੇ ਚ ਪਿਓ ਉਹੀ ਜਿਹੜਾ ਗ ਗੱਤੇ ਦਾ ਗਲਾਸ ਸੀ। ਦੋਵਾਂ ਦੇ ਚਾਹ ਚ ਬੜਾ ਫ਼ਰਕ ਸਵਾਦ‌ ਚ ਹੈਗਾ ਦੇਖੋ ਹਾਂ ਬੜਾ ਕੁਛ ਨਾ ਕੈਮੀਕਲ ਮਿਲ ਜਾਂਦੇ ਨੇ ਉਹ ਫੇਰ ਬੜੀ ਜਲਦੀ ਗਰਮ ਚੀਜ਼ਾਂ ਨਾਲ ਬੜੀ ਜਲਦੀ ਨਾ ਉਹ ਕਿਰਿਆ ਕਰਦੇ। ਕਰਦੇ ਨੇ ਤੇ ਅਸੀਂ ਤੇ ਹਮੇਸ਼ਾ ਕਹਿੰਦੇ ਕਿ ਜਿੱਦਾ ਹੋ ਸਕੇ ਜਿੰਨਾ ਹੋ ਸਕੇ ਸਟੀਲ ਦੇ ਭਾਂਡੇ ਦੀ ਵਰਤੋਂ ਕਰੋ। ਜਾ ਸਰਵਲਓ ਤੇ ਭਾਂਡੇ ਹੋ ਗਏ।
ਹਾਂਜੀ ਸਰਵਲਓ ਦਾ ਭਾਂਡਾ। ਅਤੇ ਮੇਰੇ ਕੋਲ ਵੀ ਹੈਗਾ ਮੈਂ ਕੜਾਹੀ ਰੱਖੀ ਦੀ ਅਜੇ ਵੀ ਨਹੀਂ ਤਾਂ ਕਿੰਨਾ ਫੈਸ਼ਨ ਲੋਕ ਲੋਕਾਂ ਦੇ ਘਰ ਬਈ ਕਰੋਕਰੀ ਯੂਜ ਕਰਨੀ ਲੇਕਿਨ ਮੈਨੂੰ ਵੀ ਤਾਂ ਭਾਂਡਾ ਨੀ ਛੱਡਿਆ ਮੈਂ ਇਕ ਲੋਹੇ ਦੀ ਕੜਾਈ ਰੱਖੀ ਦੀ ਮੈਂ ਉਦੇ ਚ ਸਬਜ਼ੀਆਂ ਸੁਬਜ਼ੀਆਂ ਬਣਾਦੀ ਹਾਂ। ਤੁਸੀਂ ਮੰਨੋਗੇ ਨਹੀਂ। ਲੋਏ ਦੀ ਕੜਾਹੀ ਦੇ ਵਿੱਚ ਸਬਜ਼ੀ ਇਨੀ ਸਵਾਦ ਬਣਦੀ ਏ ਤੁਸੀਂ ਕਦੀ ਆਲੂ ਗੋਭੀ ਮਿਕਸ ਸਬਜ਼ੀ ਬਣਾ ਲਉ। ਤੇ ਅਰਬੀ ਕੋਈ ਵੀ ਸਬਜ਼ੀ ਬਣਾ ਕੇ ਵੇਖੋ ਇੰਨੀ ਸਵਾਦ ਬਣੇਗੀ ਤੁਹਾਡੇ ਮੂੰਹ ਨੀ ਲਏਗੀ। ਔਰ ਉਹਦੇ 'ਚ ਫਾਇਦਾ ਵੀ ਹੈ ਉਹਦੇ 'ਚ ਲਹਤੱਤਵ ਸਾਨੂੰ ਮਿਲੇਗਾ ਖਾਣ ਨੂੰ। ਆਇਰਨ ਕਾਫੀ ਹੁੰਦਾ। ਕਹਿੰਦੇ ਨੇ ਜਿਹਨੂੰ ਖੂਨ ਦੀ ਕਮੀ ਹੋਏ ਉਹਨੂੰ ਲੋਹੇ ਦੀ ਕੜਾਹੀ 'ਚ ਬਨਾ ਕੇ ਚੀਜ਼ ਖਾਣੀ ਚਾਹੀਦੀ ਐ ਚੰਗੀ ਹੁੰਦੀ ਏ ਹੁਣ ਲੋਕੀ ਰੱਖਦੇ ਹੀ ਨਹੀਂ ਫੈਸ਼ਨ ਲੋਕੀ ਤੇ ਕਹਿੰਦੇ ਫੈਸ਼ਨ ਹੀ ਹੈ ਸੋਹਣੀ ਨਹੀਂ ਲੱਗਦੀ ਭੈੜੀ ਜਿਹੀ ਕੜਾਈ ਏ ਤੇ ਅੱਜ ਕੱਲ੍ਹ ਲੋਕੀ ਵਰਤੋਂ ਵਰਤੋਂ ਹੀ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ। ਪਹਿਲੇ ਲੋਕੀ ਕਾਂਸੀ ਦੇ ਭਾਂਡੇ ਵਰਤਦੇ ਸੀ। ਤਾਂਬੇ ਦੇ ਭਾਂਡੇ ਵਰਤਦੇ ਸੀ। ਵਰਤਦੇ ਸੀ ਕਾਂਸੀ ਕਿੰਨੀ ਚੰਗੀ ਹੁੰਦੀ ਹੈ। ਤਾਂਬਾ ਕਿੰਨਾ ਚੰਗਾ ਹੁੰਦਾ ਸਰੀਰ ਵਾਸਤੇ ਤੇ ਹੁਣ ਉਹ ਲੋਕਾਂ ਦੇ ਕ ਇਥੇ ਤੇ ਚਲੋ ਹਰ ਕਿਸੇ ਦੀ ਪਹੁੰਚ ਤੋਂ ਬਾਹਰ ਏ ਕਾਂਸੀ ਬਹੁਤ ਮਹਿੰਗੀ ਹੁੰਦੀ ਹੈ, ਹੁਣ ਤਾਂ ਵੈਸੇ ਹੀ ਪਹੁੰਚ ਤੋਂ ਬਾਹਰ ਹੋ ਗਈ ਹੈ। ਤਾਂਬਾ ਕਿੰਨਾ ਚੰਗਾ ਹੁੰਦਾ ਰਾਤੀ ਪਾਣੀ ਲੋਕੀ ਭਰ ਕੇ ਰੱਖਦੇ ਤਾਂਬੇ ਦੇ ਭਾਂਡੇ ਚ ਪੀਂਦੇ ਸੀ। ਹੁਣ ਉਹ ਗਲਾ ਹੀ ਨੀ ਰਹਿ ਗਈਆਂ। ਹੁਣ ਤਾਂ ਕਚ ਦੇ ਗਲਾਸ ਚ ਕਹਿੰਦੇ ਨੇ ਬਦਾਮ ਭਿਓ ਲਓ ਕਚ ਦੇ ਗਲਾਸ ਵਿੱਚ ਇਹ ਭਿਓ ਲਓ।
ਹੂੰ।
ਹੁਣ ਤੇ ਇਹ ਚੀਜਾਂ ਰਹਿ ਗਈਆਂ ਨੇ।
ਨਈ ਕੱਚ ਦੇ ਭਾਂਡੇ ਵੀ ਬੜੇ ਵਧੀਆ ਹੁੰਦੇ ਨੇ ਕੱਚ ਦੇ ਹੋਣ ਸਟੀਲ ਦੇ ਹੋਣ। ਬਾਕੀ ਪ ਪਲਾਸਟਿਕ ਹੋ ਗਈ ਹੈ, ਇਹ ਪਲਾਸਟਿਕ ਤੇ ਬਹੁਤ ਹੀ ਜ਼ਿਆਦਾ ਗ਼ਲਤ ਚੀਜ਼ਾਂ ਹੈਗੀ ਹੁਣ ਜਿਵੇਂ ਮਾਈਕਰੋਵ ਦੇ ਵਰਗੀ ਚੀਜ਼ਾਂ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਗਈ ਅੱਜ। ਹੈਨਾ ਹੁਣ ਦੀ ਚ ਜਦੋਂ ਅਸੀਂ ਇਹ ਪਲਾਸਟਿਕ ਦੇ ਕੋਈ ਭਾਂਡਾ ਰੱਖਦੇ ਹਾਂ ਨਾ, ਸਾਨੂੰ ਪਤਾ ਲੱਗਦਾ ਨੀ ਲੇਕਿਨ ਪਲਾਸਟਿਕ ਬੜੀ ਹੀ ਖ਼ਰਾਬ ਕਰਦੀ ਹੈ ਕੋਈ ਚੀਜ਼ ਹੋਵੇ ਖਾਣ ਦੀ ਸ਼ੈ ਰੱਖੀ ਹੋਵੇ। ਤੇ ਓਹਨੂੰ ਖ਼ਰਾਬ ਕਰਦੀ ਹੈ ਜੀ।
ਹਾਂਜੀ ਮਾਈਕ੍ਰੋਵੇਵ ਦੇ, ਚੱਲਦਾ ਇਹਦੇ ਚ ਕਿ੍ਰਿਆ ਕਰਦੇ ਨੇ ਆਪਸ ਵਿੱਚ ਤੇ ਉਹਦੇ ਨਾਲ ਤੇ ਬੰਦਾ ਗੈਸ ਗਰਮ, ਕਰਲੇ ਓ ਜਿਆਦਾ ਬੈਟਰ ਏ, ਉਹਦਾ ਨੁਕਸਾਨ ਹੀ ਨੁਕਸਾਨ ਏ।
ਹਾਂ ਹੁਣ ਕਈ ਬੰਦੇ ਕਹਿੰਦੇ ਨੇ ਕਿ ਚੌਲ ਗਰਮ ਕਰਨੇ ਕਿਵੇਂ ਕਰੀਏ ਜੀ, ਚੌਲ ਗਰਮ ਕਰਨੇ ਦੇ ਮ ਤਵੇ ਦੀ ਵਰਤੋ, ਸਭ ਤੋਂ ਵਧੀਆ ਤਰੀਕਾ ਹੈ ਜੀ ਥੋੜ੍ਹਾ ਜਿਹਾ ਤਵਾ ਗਰਮ ਕਰੋ, ਉੱਤੇ ਚੋਲ ਰੱਖ ਲੋ ਜੀ ਬੜੇ ਵਧੀਆ ਗਰਮ ਹੁੰਦੇ ਨੇ। ਨਾ ਸੱਡਦੇ ਨੇ ਨਾ ਲੱਗਦੇ ਨੇ, ਹੁਣ-
ਹੁੰਦਾ ਉਹਦਾ
ਬਿਲਕੁਲ, ਬਿਲਕੁਲ ਲੋਹੇ ਦੇ ਭਾਂਡੇ ਤੇ ਬੜੇ ਹੀ ਵਧੀਆ ਨੇ। ਲੋਹੇ ਦੇ ਭਾਂਡੇ ਚ ਬਣਾ ਕੇ ਸਬਜ਼ੀ ਤੇ ਖਾਲੀ ਕਰ ਲੋ ਬਸ।
ਖਾਲੀ ਕਰ ਲੋ ਬਿਲਕੁਲ ਹਾਂ, ਹਾਂ ਉਹਦੇ ਚ ਰੱਖ ਵੀ ਨਹੀ ਸਕਦੇ ਤਾਂ ਵੀ ਨੁਕਸਾਨ ਦਏਗਾ। ਵੈਸੇ ਫਾਇਦਾ ਏ, ਵਿੱਚ ਰੱਖ ਨਹੀ ਸਕਦੇ। ਬਸ ਬਣਾ ਕੇ ਰੱਖਣਾ, ਅੱਜ-ਕੱਲ ਲੋਕੀ ਇਹ ਨੇ ਗੱਲਾਂ ਨੂੰ ਨਹੀ ਮੰਨਦੇ ਜੀ।
ਹੁਣ ਦੇਖੋ ਪਹਿਲੇ ਕਹਿੰਦੇ ਪੁਰਾਣੇ ਜਮਾਨੇ ਚ ਬੰਦੇ ਹੁੰਦੇ ਸੀ ਅ ਪਹਿਲੇ ਭਾਂਡਾ ਵਰਤੋਂ ਕਰਨੀ- ਅ ਲੋਹੇ ਦੇ ਭਾਂਡੇ ਦੀ, ਉਸ ਤੋਂ ਬਾਅਦ ਤੇਲ ਲਗਾ ਕੇ ਰੱਖ ਦੇਣਾ ਤਾਂ ਕਿ ਜੰਗ ਵੀ ਨਾ ਲੱਗੇ ਤੇ ਭਾਂਡਾ ਠੀਕ ਰਹੇ। ਅੱਜ-ਕੱਲ ਕਿਸ ਨੂੰ ਬੰਦਾ ਵਰਤੋਂ ਕਰਕੇ ਪੈੜਾ ਪੈਂਦਾ ਬੰਦਾ ਕੌਣ ਧੋਏਗਾ ਜੀ, ਕੌਣ ਤੇਲ ਲਗਾਏਗਾ। ਹੁਣ, ਇੰਨਾ, ਹਰ ਬੰਦੇ ਕੋਲ ਸਮਾਂ ਨਹੀਂ ਨਾ ਹੈਗਾ, ਸਾਰੇ ਆਲਸੀ ਹੋ ਪਏ ਨੇ।
ਆਲਸੀ ਹੋ ਪਏ ਨੇ ਠੀਕ ਕੈ ਰਹੇ ਹੋ ਤੁਸੀਂ, ਹੁਣ ਐਵੇਂ ਨਾ ਦੇਖੋ ਘਰ, ਸਟੀਲ ਦਾ ਭਾਂਡਾ, ਹੈ ਪਿੱਤਲ ਦਾ ਭਾਂਡਾ ਹੈ ਜਿਸ ਮਰਜੀ ਵਰਤੋਂ ਰੱਖ ਲਓ, ਕਚ ਦਾ ਭਾਂਡਾ ਹੈ ਹੁਣ ਵਰ ਤੇ ਹਾਂ ਅੱਜ-ਕੱਲ ਤਾਂ ਟਰੈਂਡ ਹੀ ਹੋ ਗਿਆ ਜੀ, ਗੈਸਟ ਆਏ ਨੇ, ਪਰੋਹਣੇ ਆਏ ਨੇ ਤੇ ਇਹ ਕਚ ਦੀ ਵਰਤੋ ਕਰਨੀ ਆ, ਸਟੈਂਡਰਡ ਬੰਦੈ, ਲੋਕੀ ਪਹਿਲੇ ਇਨਾਂ ਗਲਾ ਸੋਚਦੇ ਹੀ ਨਹੀ ਸੀ ਹੈਗੇ।
ਪਹਿਲੇ ਤਾਂ ਦੇਖੋ ਜੀ ਹੁੰਦਾ ਸੀ ਰਿਸ਼ਤੇ ਮਜ਼ਬੂਤ ਹੁੰਦੇ ਸੀ ਰਿਸ਼ਤੇ ਮਜ਼ਬੂਤ ਹੁੰਦੇ ਸੀ ਤੇ ਭਾਂਡੇ ਕੱਚੇ ਹੁੰਦੇ ਸੀ, ਹੁਣ ਭਾਂਡੇ ਭਾਂਡੇ ਮਜਬੂਤ ਹੋਣਦੇ ਸੀ ਕੱਚੇ ਹੋਣ ਲੱਗਏ ਨੇ।
ਹਾਂਜੀ।
ਬੜਾ ਫ਼ਰਕ ਪੈ ਗਿਆ ਪਹਿਲੇ ਤਾਂ ਲੋਕ ਭਾਂਡੇ ਨੀ ਦੇਖਦੇ ਸੀ ਕੋਈ ਮਹਿਮਾਨ ਆਇਆ ਜੀ ਸਦਕੇ ਆਓ ਜੀ ਹੁਨ ਬੰਦਾ ਸੋਚ ਵਿੱਚ ਪੈ ਜਾਂਦਾ ਮਹਿਮਾਨ ਆ ਗੇ। ਹਾਂਜੀ, ਓ ਸਮਾਂ ਬਦਲ ਗਿਆ ਨਾ ਰਿਸ਼ਤਿਆਂ ਦੀ ਮਹੱਤਵ ਜੋ ਹੈ ਉਹ ਥੋੜ੍ਹਾ ਘੱਟ ਗੀ।
ਘਟੇ ਹੋਏ ਆ ਜਿਸ ਤਰਾਂ ਆਪ ਖਾਂਦੇ ਸੀ ਓ ਸਬਜੀ ਨਾਲ ਉਂਝੀ ਖਵਾਂਦੇ ਸੀ। ਹੁਨ ਤਾਂ ਛੱਤੀ ਬਣਨੀਆਂ ਨੇ ਜੀ ਐ ਬਣਨੈ- ਓ ਬਣਨਾ, ਪਹਿਲੇ ਸਾਦਗੀ ਵਾਲੇ ਖਾਂਦੇ ਸੀ ਹਨਾ ਸਾਦਗੀ ਵਾਲੇ ਖਵਾਂਦੇ ਸੀ। ਤੇ ਪਿਆਰ ਸੀ ਕੋਈ ਕੁਝ ਗੱਲ ਈ ਨੀ ਸੀ ਕਰਦਾ। ਤੇ ਹੁਨ ਤੇ ਜਿਹੜਾ ਕ ਸਟੀਲ ਦੇ ਭਾਂਡੇ ਚ ਕਿਸੇ ਕਿਸ ਨੂੰ ਸਰਵ ਕਰ ਦੋ ਨਾ। ਏਨਾਂ ਦਾ ਸਟੈਂਡਰਡ ਈ ਨੀ ਐ ਏਨਾਂ ਨੇ ਕਿਸ ਤਰ੍ਹਾਂ ਤੁਹਾਨੂੰ ਸਰਵ ਕੀਤਾ ਐ। ਏਨਾਂ ਨੂੰ ਪਤਾ ਨੀ ਕਰੋਕਰੀ ਯੂਜ ਕਰਨੀ ਐ, ਤੇ ਏਨਾਂ ਨੂੰ ਸਟੈਂਡਰਡ। ਭਈ ਉਹ ਸਟੇਟਸ ਦੇਖਦੇ ਨੇ ਬੜੇ, ਬੜੇ ਲੱਗਦੇ ਲੋਕ-ਲੋਕ- ਸਟੈਂਡਡ ਏਨਾਂ ਦਾ ਹੈਈ ਨੀ, ਏਨਾਂ ਨੇ ਕਿਵੇਂ ਸਾਨੂੰ ਸਰਵ ਕੀਤਾ, ਹੂਣ ਸਾਨੂੰ ਕਰਨਾ ਨੀ ਆਂਦਾ ਏਨਾਂ ਦੀ ਪ੍ਰੈਜਨਟੇਸ਼ਨ ਨੀ ਵਧੀਆ, ਅੱਗੋਂ ਬੋਤ ਗੱਲਾਂ ਫਿਰ, ਚੁੱਕ-ਚੁੱਕ ਕੇ ਲਿਆਂਦੇ ਆ ਕਿ ਇਹਨਾਂ ਨੇ ਸਟੀਲ ਦੇ ਭਾਂਡਿਆਂ ਨਾਲ ਸਰਵ ਕੀਤਾ, ਸਾਡੇ ਅੱਗੇ ਰੱਖੇ ਨੇ। ਏ ਗੱਲਾਂ ਦਾ ਬੋਤ ਫ਼ਰਕ ਪੈਣ ਲਾਗਿਆ ਹੁਨ ਟਾਈਮ-ਟਾਈਮ ਨਾਲ ਫ਼ਰਕ ਪੈ ਜਾਂਦਾ।
ਦੇਖੋ ਇੱਥੇ ਦੇਖੋ ਹਰ ਇੱਕ ਬੰਦੇ ਦੀ ਆਪਣੀ ਸੋਚ ਐ ਹੁਣ ਜੇ ਪਾਂਡੇ ਨਾਲ ਅਸੀਂ, ਕਿਸੇ ਬੰਦੇ ਦਾ ਕਿਰਦਾਰ ਨੀ ਮਾਪ ਸਕਦੇ ਜੀ, ਭਾਂਡੇ ਨਾਲ ਹਾਂ ਓ ਓ ਪੱਧਰ ਨੀ ਮਾਪਣ ਦਾ ਕਿਸੇ ਦਾ ਕਿਰਦਾਰ ਕਿਸੇ ਦੀ ਸੋਚ ਤੁਹਾਡੇ ਲਈ ਕਿੰਨਾ ਸਤਿਕਾਰ ਬੰਦੇ ਦੇ ਮਨ ਵਿੱਚ ਹੈ।
ਭਾਂਡੇ ਤੇ ਸਿਰਫ ਇੱਕ ਜ਼ਰੀਆ ਨੇ ਤੁਹਾਨੂੰ ਜੋ ਸ਼ੈਅ ਦਿੱਤੀ ਆ ਖਾਣ ਦਾ ਜ਼ਰੀਆ ਨੇ ਅਸੀਂ ਉਸਨੂੰ ਵੀ ਬੜਾ, ਵੱਡੇ ਪੱਧਰ ਤੇ ਲੈ ਗਿਆ ਜੀ। ਐ ਪਤਾ ਨੀ ਬੜੀ-ਬੜੀ ਬੋਨ ਚਾਈਨਾ ਵਰਗੇ ਨਾਮ ਇਹੋ ਜੇ ਨਾਮ ਜਾਂ ਏ ਹੈਗੇ ਜੀ, ਏ ਬਣਦਾ ਹੋਣਾ ਚਾਹੀਦਾ, ਓ ਨੀ ਹੋਣਾ ਚਾਈਦਾ, ਅਸੀਂ ਕਿੱਥੇ ਨਾ ਕਿੱਥੇ ਓਹੀ ਗੱਲ ਹੋਗੀ ਕੀ ਰਿਸ਼ਤੇ ਜਿਹੜ ਨੇ ਰਿਸ਼ਤੇ ਕੱਚੇ ਹੋ ਰੇ ਨੇ ਭਾਂਡੇ ਪੱਕੇ ਹੋਈ ਜਾ ਰੇ,
ਭਾਂਡੇ, ਪੱਕੀ ਹੋਏ ਨੇ। ਪਿੱਛੇ ਜਾ, ਸਿਲਵਰ ਦੇ ਪਾਂਡੇ, ਆਣੇ ਸ਼ੁਰੂ ਹੋ ਗੇ ਸੀ।
ਹਾਂਜੀ, ਓ ਤੇ ਬੜੇ ਖ਼ਰਾਬ ਕਰਦੇ ਨੇ ਜੀ।
ਲੋਕਾਂ ਨੇ ਯੂਜ ਕਰਨਾ ਸ਼ੁਰੂ ਕਰ ਟਰੈਂਡ ਆ ਗਿਆ ਸੀ, ਇੱਕ ਟਾਈਮ ਆ, ਗਿਆ ਸੀ। ਤੇ, ਓਨਾਂ ਕਿੰਨਾ ਨੁਕਸਾਨ ਤੁਸੀਂ, ਅੱਜ-ਕੱਲ ਦੇਖ ਈ ਰੇ ਓ ਮੋਬਾਇਲਾਂ ਚ ਦੇਖ ਰੇ ਓ ਕਿ ਓ ਕਿੰਨਾ ਨੁ, ਕਸਾਨ ਐ। ‌ ਓਦੇ ਚ ਚੀਜ਼, ਕੈਂਸਰ ਸਰੀਰ ਚ ਪੈਦਾ ਕਰ ਦਿੰਦੀ ਐ।
ਹਾਂਜੀ, ਹਾਂਜੀ।
ਓ ਤਾਂ ਚੀਜ਼ ਬਣਾਣੀ ਨੀ ਚਾਈਦੀ ਗੈਸ ਦੇ ਉੱਪਰ ਸਟੀਲ ਦੀ ਕੜਸੀ ਮਾਰੋਗੇ, ਤੇ ਕੈਂਸਰ ਹੋਏਗੀ।
ਬਿਲਕੁਲ ਜੀ ਬਿਲਕੁਲ, ਬਸ ਹੁਨ ਐ ਨਾ ਲੋਕਾਂ ਦੇ ਅੰਦਰ ਹੁਨ ਮਤਲਬ ਚੀਜ਼ਾਂ ਬਾਰੇ। ਹੁਣ ਚਲੋਂ, ਥੋੜ੍ਹਾ ਜਾਗਰੂਕਤਾ ਹੋਣੀ ਜ਼ਰੂਰੀ ਐ। ਨਈ ਤੇ ਅੱਗੇ ਜਾ ਕੇ। ਸਮਾਂ ਅਜੋਖਾ ਆ ਜਾਣਾ। ਕਿ, ਬੰਦੇ ਨੇ ਬਸ। ਇਹੋ, ਜੇ ਭਾਂਡੇ ਦੇ ਚੱਕਰ ਚ ਪੈ ਜਾਣਗੇ ਭਾਂਡੇ ਈ ਵਧੀਆ, ਬੰਦਾ ਵਧੀਆ। ਤੇ, ਅੱਗੇ ਜਾ ਕੇ ਇਹਨਾਂ ਦੀ ਵਰਤੋਂ ਕਰਕੇ ਕਿਤੇ ਨਾ ਕਿਤੇ ਨੁਕਸਾਨ ਈ ਹੋਣੇ ਨੇ।
ਬਿਲਕੁਲ-ਬਿਲਕੁਲ।
ਪਹਿਲੇ ਸਮਾਂ ਚ ਬੜਾ ਵਧੀਆ। ਹਾਂਜੀ, ਪਹਿਲੇ ਬੜੇ ਪਹਿਲੇ ਤੇ ਸੋਨੇ, ਚਾਂਦੀ ਦੇ ਭਾਂਡੇ ਹੋਏ ਕਰਦੇ ਸੀ ਜੀ, ਓ, ਬੜੇ ਪਹਿਲੇ ਸਮੇਂ ਚ। ਲੇਕਿਨ ਚਲੋ, ਓ ਤਾਂ ਮਹਿੰਗੀ ਹੋ ਗਈ। ਚਾਂਦੀ, ਦੇ ਭਾਂਡੇ ਹੁਨ ਤੇ, ਚਲੋ ਨਈ ਆਂਦੇ। ਲੇਕਿਨ ਕਾਂਸੀ, ਤਾਂਬਾ, ਪਿੱਤਰ ਦੇ ਭਾਂਡੇ, ਤੇ ਹੁਣ ਵੀ ਬੰਦਾ ਲੱ ਵੇ, ਮਗਰ ਚਲੋ ਬੰਦੇ ਦੀ ਹਿੰਮਤ ਬਣਨੀ ਪੈਂਦੀ, ਤੇ ਸਟੀਲ ਦਾ ਭਾਂਡਾ ਈ ਰਵੇ। ਐਲੂਮੀਨੀਅਮ ਦੀ ਵਰਤੋਂ ਨਾ ਕਰੇ, ਸਿਲਵਰ ਦੀ ਕਦੀ ਨਾ ਵਰਤੋਂ ਕਰੋ।
ਐਲੋਮੀਨੀਅਮ, ਬਹੁਤ ਨੁਕਸਾਨ ਦੇਈਗੀ ਐਂ, ਵੈਸੇ ਵੀ ਖਾਣ ਨੂੰ ਇਹਨਾ ਕਿਹੜਾ ਹੈਲਦੀ ਮਿਲ ਰਿਆ ਵੇ, ਕਮ ਸੇ ਭਾਂਡੇ ਸਹੀ ਵਰਤਣ, ਸਾਨੂੰ ਭਾਂਡੇ ਦੀ ਵਰਤੋਂ ਵੀ ਸਹੀ ਕਰਨੀ ਚਾਹੀਦੀ ਐ।
ਹੁਣ ਜਿਵੇਂ ਦੇਖੋਂ ਨਾ ਸਟੀਲ ਦੇ ਭਾਂਡੇ ਨੇ ਜਿਦੇ ਭਾਂਡੇ ਤੇ ਹੁਣ ਇੰਡਕਸ਼ਨ ਤੇ ਚੱਲਦੇ, ਜਿਵੇਂ ਜ਼ੋ ਹੁਣ ਗੈਸ ਬੜੀ ਮਹਿੰਗੀ ਹੋਗੀ ਸਿਲੰਡਰ ਮਹਿੰਗਾ ਐ ਤੇ ਬੰਦਾ ਬੜਾ ਵਧੀਆਂ ਸਟਿਲ ਦੇ ਭਾਂਡੇ ਇੰਡਕਸ਼ਨ ਤੇ ਵੀ ਕੰਮ ਕਰ ਦਿੰਦਾ, ਵਰਤੋਂ ਯੋਗ ਐ ਤੇ ਕੋਸ਼ਿਸ਼ ਕਰੀਏ ਕਿ ਹੱਛਾ ਐਹੋ ਜਿਹੇ ਭਾਂਡੇ ਦੀ ਵਰਤੋਂ ਕਰੀਏ ਜੋ ਸਾਡੇ ਆਸਤੇ ਵਧੀਆ ਵੀ ਹੋਵੇ ਕਦੀ ਖਰਾਬ ਵੀ ਨਾ ਕਰੇ ਸਟੀਲ ਖਰਾਬ ਨੀ ਕਰਦਾ। ਨਲੁਹਾ ਖ਼ਰਾਬ ਕਰਦਾ, ਹਾਂਜੀ- ਹਾਂਜੀ। ਬਿਲਕੁਲ-ਬਿਲਕੁਲ ਵੈਸੇ ਤੇ ਜ਼ਰੂਰੀ ਐ। ਭਾਂਡੇ ਦੀ ਵਰਤੋਂ ਜਿਵੇਂ ਹੈ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਬੰਦੇ ਦਾ ਕਿਰਦਾਰ ਜਿਹੜਾ, ਨਾ ਉਹ ਬੰਦੇ ਦਿੱਲ ਵਿਚ ਪਿਆਰ ਹੋਣਾ ਚਾਹੀਦਾ ਵੇ, ਦਿੱਲ ਵਿਚ ਪਿਆਰ ਨੀ ਤੇ ਭਾਂਡੇ ਜਿੰਨੇ ਮਰਜੀ ਵਧੀਆ ਰੱਖ ਲੋ
ਬਿਲਕੁਲ- ਬਿਲਕੁਲ ਫ਼ਾਇਦਾ ਨੀ ਐ, ਸਹੀ ਕਹਿ ਰੇ ੲੌ। ਏ ਸਈ, ਹਾਂਜੀ -ਹਾਂਜੀ ਸਭ ਵਧੀਆ ਜੀ। ਹਾਂਜੀ ਜੀ ਸਭ ਵਧੀਆਂ।
ਹੋਗੇ ਜੇ ਡਿਨਰ ਹੋ ਗਿਆ ਜੀ, ਸਬ ਖਾ ਲਿਆ, ਤੁਸੀਂ
ਹਾਂਜੀ ਡੀਨਰ ਵੀਨਰ ਸਭ ਹੋਗਿਆ, ਅਸੀਂ ਸਟੀਲ ਦੇ ਭਾਂਡੇ ਖਾਂਣੇ ਵਰਤ ਉਹਦੇ ਚ ਈ ਡਿਨਰ ਕੀਤਾ, ਅਸੀਂ ਸਟੈਂਡਰਡ ਨੀਂ ਦੇਖਦੇ
ਚਲੋ ਜੀ, ਠੀਕ ਹੈ ਜੀ ਤੁਸੀਂ ਆਪਣਾ ਧਿਆਨ ਰੱਖੋ ਆਪਣਾ ਤੇ ਆਪਣਾ ਧਿਆਂਨ, ਰੱਖਿਆ ਕਰੋ। ਤੇ ਟੈਮ ਨਾਲ ਰੋਟੀ ਖਾਣੀ ਚਾਹੀਦੀ, ਬੱਚਿਆਂ ਨੂੰ ਖਵਾਇਆ ਕਰੋਂ ਟੈਮ ਨਾਲ ਠੀਕ ਹੈ ਜੀ।
ਠੀਕ ਹੈ, ਚੰਗਾ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।